ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕਿਵੇ ਹੋ।
ਬਸ ਵਧੀਆ ਤੁਸੀ ਸੁਣਾਓ ਠੀਕ ਹੋ।
ਹਾਂਜੀ ਵਧੀਆ ਮੈਂ ਤੁਹਾਡੇ ਨਾਲ- ਜਿਵੇਂ ਤੁਆਡੀ ਫੈਮਿਲੀ ਬਾਰੇ ਤੁਆਨੂੰ ਪੁੱਛਾਂਗੀ।
ਹਾਂਜੀ-ਹਾਂਜੀ
ਹੋਰ ਤੁਆਡੀ ਫੈਮਿਲੀ ਕਿਵੇਂ ਆ ਜੀ?
ਅ ਮੇਰੀ ਵੀ ਫੈਮਿਲੀ ਵਦੀਆ, ਸਭ ਠੀਕ ਠਾਕ ਨੇ ਵਦੀਆ
ਤੁਸੀਂ ਘਰ ਚ ਕਿੰਨੇ ਜੀ ਓ?
ਅਸੀਂ ਹੈਗੇ ਅ ਵੈਸੇ ਮੈਂਆ ਮ ਸੋਂਰੇ ਪਰਿਵਾਰ ਇਚ ਅਸੀਂ ਹੈਗੇ ਆ ਕਾਫੀ ਮੇਰੀ ਜੁਆਇੰਟ ਫੈਮਲੀ ਹੈਗੀ ਐ ਮੇਰੇ ਸੱਸ ਸੋਂਰੇ ਹਾਂਜੀ-ਹਾਂਜੀ ਮੇਰੇ ਸੱਸ ਸੋਂਰੇ ਨੇ ਔਰ ਹਸਬੈਂਡ ਮੇਰੀ ਇੱਕ ਡੋਟਰ ਐ ਕੁੜੀ ਹੈਗੀ ਮੇਰੀ ਅਪਨੀ ਤੇ ਮੇਰੇ ਜੇਠ ਜੇਠਾਨੀ ਹੈਗੇ ਨੇ ਦਿਓਰ ਦੇਰਾਣੀ ਹੈਗੇ ਨੇ ਫੇਰ ਅੱਗੇ ਉਨਾਂ ਦੇ ਮਤਲਬ ਕਿ ਅ ਮੇਰੇ ਘਰ ਆਲੈ ਐਗ ਉਨਾਂ ਦੇ ਅੱਗੇ ਚਾਚਾ ਚਾਚੀ ਵੀ ਨੇ ਉਨਾਂ ਦੇ ਬਚ ਚੇ ਨੇੇ ਓ ਨਾਲੇ ਫੇਰ ਅੱਗੇ ਪੜਦਾ ਪੜਦਾਦੀ ਵੀ ਹੈਗੇ ਨੇ ਕਾਫੀ ਜੁਆਇੰਟ ਫੈਮਿਲੀ ਹੈਗੀ, ਵੱਡੀ ਫੈਮਿਲੀ ਹੈਗੀ ਹਾਂਜੀ।
ਹਾਂਜੀ ਵਦੀਆ ਫੇਰ ਤਾਂ ਤੁਸੀਂ ਸਾਰੇ ਰਲ ਮਿਲ ਕੇ ਰੇਂਦੇ ਓ।
ਹਾਂਜੀ-ਹਾਂਜੀ, ਪਤਾ ਈ ਨੀ ਚੱਲਦਾ ਹੈਗਾ ਦਿਨ ਦਾ ਰਾਤ ਦਾ ਪਤਾ ਈ ਨੀ ਨਿਕਲਦਾ ਹੈਗਾ ਬਸ ਜੋ ਵੈਂਨੇ ਅਸੀ ਕੰਮ ਕ ਸਵੇਰੇ ਉੱਠੀ ਦਾ ਕੰਮ ਕੁਮ ਕਰਕੇ ਤੇ ਆਪਨਾ ਬੱਚੇ ਫੜਾ ਕੇ ਦਾਦਾ ਦਾਦੀ ਨੂੰ ਫੜਾ ਤਾ ਕਦੀ ਕਿੰਨੇ ਫੜ ਲਿਆ ਕਦੀ ਕਿੰਨੇ ਫੜ ਲਯਾ, ਬਸ ਜਦੋਂ ਰੋਂਦੀ ਹੈਗੀ ਏ ਭੁੱਖ ਲੱਗਦੀ ਏਨੂੰ ਤਾਂ ਈ ਮੇਰੇ ਕੋਲ ਆਂਦੀ ਹੈਗੀ ਏ। ਆਪਨਾ ਨਵਾਂ ਤਵਾ ਕੇ ਮੈਂ ਫੜਾ ਦੇਨੀ ਆ ਬਸ ਕਦੇ ਕੋਈ, ਕਦੀ ਕੋਈ, ਕੋਈ-ਕੋਈ ਫੜਦਾ ਰੇਂਦਾ ਏਨੂੰ ਆਪਨਾ ਦਿਨ ਦਾ ਪਤਾ
ਹਾਂਜੀ ਚਲੋ ਵਦੀਆ ਏ ਸਾਰੇਆਂ ਨਾਲ ਰੇਂਦੀ ਏ, ਕਿਉਂਕਿ ਅੱਜ ਕੱਲ੍ਹ ਤਾਂ ਬੱਚੇ ਫੋਨਾਂ ਚ ਹੀ ਵੜੇ ਰੇਂਦੇ ਆ।
ਹਾਂਜੀ, ਹਾਂਜੀ, ਹਾਂਜੀ ਮੇਰੀ ਤੇ ਅੱਜੇ ਬੜੀ ਛੋਟੀ ਹੈਗੀ ਏ ਹਾਂਜੀ ਉਹਨੂੰ ਹਜੇ ਪਤਾ ਹੀ ਨਹੀਂ ਹੈਗੇ ਫੋਨ ਦਾ
ਹਾਂ ਬਸ ਉਓਹੀ ਉਹ ਖੁਸ਼ ਰਹਿੰਦੀ ਹੈਗੀ ਹੈ ਸਾਰਿਆਂ ਨਾਲ ਬਸ ਘੁੰਮਣਉਣਾ ਚਾਹੀਦਾ ਇਹਨੂੰ ਖਿਡਾਾਨ ਵਾਲਾ ਚਾਹੀਦਾ ਹੈ ਬਸ ਖਾ ਖਾਂਦੀ ਖਾਣ ਵਾਸਤੇ ਰੋਏਗੀ ਜਾਂ ਸੋਣ ਵਾਸਤੇ ਰੋਂਦੀ ਹੈਗੀ ਹੈ ਦਾਂ ਖੇਡਦੀ ਰਹਿੰਦੀ ਹੈ ਸਾਰਿਆਂ ਨਾਲ ਹਾਂਜੀ ਪਤਾ ਨੀ ਚੱਲਦਾ ਹੱਸਦੇ ਖੇਡਦੇ ਕਿਹੜੇ ਵੇਲੇ ਕੰਮ ਹੋ ਜਾਂਦਾ ਹੈ ਸਾਰੇ ਇਕ ਉੱਥੇ ਬਹਿ ਕੇ ਰੋਟੀ ਰਾਟੀ ਖਾ ਲੈਂਦੇ ਹਾਂ ਹਾਂਜੀ ਹਾਂਜੀ
ਤੁਹਾਡੇ ਪੇਕੇ ਵੀ ਇੰਨਾ ਹੀ ਵੱਡਾ ਪਰਿਵਾਰ ਸੀ, ਕਿ ਹੁਣ ਤੁਹਾਡੇ।
ਨਹੀਂ- ਨਹੀਂ, ਸਹੁਰੇ ਹੈਗੇ ਸੀਗਾ। ਅਹ ਪੇਕੇ ਤੇ ਅਸੀਂ ਬਸ ਚਾਰ ਹੀ, ਮਤਲਬ ਕਿ ਭੈਣ- ਭਰਾ ਹੈਗੇ ਸੀਗੇ। ਨਾਲ ਮੰਮੀ- ਪਾਪਾ। ਬਸ ਛੇ ਜਣੇ ਹੈਗੇ ਸੀਗੇ। ਤੇ ਹੁਣ ਮੇਰੇ ਵੇ-
ਤੇ ਤੁਹਾਨੂੰ ਜਿਵੇਂ ਮਤਲਬ। ਜਦੋਂ ਨਵੇਂ- ਨਵੇਂ ਸੀ ਤੁਸੀਂ ਵਿਆਹੇ, ਉਦੋਂ ਤੁਹਾਨੂੰ ਲੱਗਿਆ ਨੀ ਵੀ ਮੇਰਾ। ਪੇਕਾ ਇੰਨਾ ਛੋਟਾ ਤੇ, ਸਹਰੇ ਇੰਨੇ ਵੱਡੇ ਪਰਿਵਾਰ ਹੈ।
ਨਹੀਂ ਐਕਚੁਲੀ ਮੇਰੇ, ਮੇਰੇ ਨਾ ਸ਼ੁਰੂ ਤੋਂ ਹੀ ਮੇਰਾ ਦਿਮਾਗ ਵਿੱਚ ਇਹੀ ਸੀਗਾ। ਪਹਿਲੇ ਬੜੇ ਰਿਸ਼ਤੇ ਆਏ ਸੀਗੇ। ਤੇ ਫੇਰ ਮੈਂ ਮਨਾ ਕਰ ਦਿੰਦੀ ਸੀ। ਕਿਉਂਕਿ, ਕਿ ਮੈਂ ਆਪ ਚਾਹੁੰਦੀ ਸੀ। ਕਿ ਬਈ ਜਇੰਟ ਫੈਮਿਲੀ ਹੋਵੇ। ਵੱਡਾ ਪਰਿਵਾਰ ਹੋਵੇ। ਮੈਂ ਉਦੇ ਵਿੱਚ ਰੇਹਣਾ ਖੁਸ਼, ਪਸੰਦ ਕਰ ਸੀ। ਕਿਉਂ ਕਿ, ਮੈਂ ਏਦਰ ਕੀ ਸੀ ਕੱਲੇ-ਕੱਲੇ ਰੇਂਦੇ ਸੀ। ਕਿਉਂਕਿ ਮੇਰੇ ਦੀ ਦਾ ਵਿਆ ਹੋ ਗਿਆ ਸੀ, ਮੇਰੇ ਭਰਾ ਦਾ ਵੀ ਵਿਆ ਹੋ ਗਿਆ ਸੀਗਾ। ਉ ਅਡ ਰੇਂਦਾ ਸੀਗਾ। ਤੇ ਮੇਰਾ ਛੋਟਾ ਭਰਾ ਓ ਬਾਰ ਰੇਂਦਾ ਹੈਗਾ। ਤੇ ਮੈਂ ਕੱਲੀ ਮੰਮੀ- ਪਾਪਾ ਨਾਲ ਰੇਂਦੀ ਸੀ। ਤੇ ਕੱਲੇ ਫੇਰ ਬੜਾ ਔਖਾ ਹੁੰਦਾ ਸੀਗਾ। ਮੈਂ ਕਾਫੀ ਸਾਲ ਸਾਲ ਪੰਜ, ਛੇ ਸਾਲ ਇਕੱਲੇ ਰਹੀ ਹਾਂ। ਬਸ ਉਹੀ, ਆਪਣਾ ਪੜਾਈ ਕਰ ਲਿਆ। ਘਰ ਆ ਗਿਆ। ਹਾਂ ਬਸ ਵੀ ਮੈਂ ਚਾਹੁੰਦੀ ਸੀ। ਮੈਂਹਨੂੰ ਵੱਡਾ ਪਰਿਵਾਰ ਚਾਹੀਦਾ, ਵਿਆਹ ਉੱਥੇ ਹੀ ਕਰਨਾ ਮੈਂ।
ਹਾਂਜੀ, ਕਿਉਂਕਿ ਕ ਹੁਣ ਤਾਂ ਕੁੜੀਆਂ ਐਵੇਂ, ਚਾਹੁੰਦੀਆਂ ਵੀ ਬਸ ਦੋ- ਤਿੰਨ ਜਣੇ ਹੁਣ। ਤੁਹਾਡੀ ਸੋਚ ਵਧੀਆ ਹੈ। ਮੇਰੀ ਵੀ ਇਹੀ ਸੋਚ ਹੈਗੀ ਹੈ ਜੀ।
ਹਾਂਜੀ- ਹਾਂਜੀ, ਹਾਂਜੀ ਮੇਰੇ ਤਾਂ ਇਹੀ ਚੀਜ਼ ਹੈ। ਕਿਉਂਕਿ ਬੱਚਿਆਂ ਦਾ ਪਤਾ ਨਹੀਂ ਚੱਲਦਾ ਹੈਗਾ। ਨਾਲੇ ਕੰਮ ਕਾਰ ਤਾਂ ਨਹੀਂ ਪਤਾ ਚੱਲਦਾ। ਇਕੱਲੇ- ਇਕੱਲੇ ਕਰਦਾ ਕੀ ਕਰਨਾ ਤੁਸੀਂ। ਦੀਵਾਰਾਂ ਨਾਲ ਮੱਥਾ ਹੀ ਮਾਰਨਾ। ਹਨਾ ਜਿੱਥੇ ਪਿਆਰ ਹੈਗਾ ਸਾਰਾ ਪਰਿਵਾਰ ਹੈਗਾ, ਅਸੀਂ ਉੱਥੇ ਹੀ ਖੁਸ਼ ਰਹਿ ਸਕਦੇ ਹਾਂ। ਅੱਜ ਦੇ ਟਾਈਮ ਵਿੱਚ ਜੇਗਰ ਜੇ ਦੇਖਿਆ ਜਾਏ। ਸਾਰੇ ਅੱਡ- ਅੱਡ, ਇਕੱਲੇ- ਇਕੱਲੇ ਰਹਿਣਾ ਪਸੰਦ ਕਰ ਲੈਂਦੇ। ਕੋਈ ਵਿਆਹ ਕੇ ਆਉਂਦੀ ਆ ਤੇ ਉਈ ਅਡ ਹੋ ਜਾਂਦੀਆਂ ਨੇ ਹਨਾ।
ਹ
ਪਰ ਵੀ ਸਾਡਾ ਐਸਾ ਕੋਈ। ਸਤਮ ਨੀ ਹੈਗਾ। ਹਾਂ ਨਾ ਮੇਰੇ ਦਰਾਣੀ ਨਾ ਜੇਠਾਣੀ ਅਸੀਂ ਸਾਰੇ ਇੱਕੋ ਹੀ ਪਰਿਵਾਰ। ਖੁਸ਼ ਬੜੇ ਖੁਸ਼ ਹੋ ਕੇ ਰਹਿੰਦੇ ਹਾਂ।
ਤੁਸੀਂ ਜਿਵੇਂ ਰੋਟੀ, ਤੁਸੀਂ ਰੋਟੀ ਵਗੈਰਾ ਸਾਰੇ ਸ਼ਾਮ ਨੂੰ ਕੱਠੇ ਖਾਂਦੇ ਹੋ।
ਹਾਂਜੀ- ਹਾਂਜੀ, ਨਹੀਂ- ਨਹੀਂ, ਨਹੀਂ ਅਲਗ ਦਾ ਤਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸਾਰੇ ਕਠੇ।
ਹਾਂਜੀ, ਏ ਤਾ ਹੈ।
ਹਾਂਜੀ- ਹਾਂਜੀ ਸਾਰੇ ਅਸੀਂ। ਇਕੱਠੇ ਖਾਨੇ ਆ।
ਕਿਉਂਕਿ ਸਾਰੇ ਰਲ ਕੇ ਚੱਲਣ। ਫੇਰ ਹੀ ਜੁਆਇੰਟ ਫੈਮਲੀ ਹੁੰਦੀ ਆ।
ਹਾਂਜੀ- ਹਾਂਜੀ ਅਗਰ ਜੇ ਦਰ ਅਸੀਂ ਦੋਨੋਂ ਪਕਾਨੀਆਂ ਦਿਰਾਣੀ, ਜੇਠਾਣੀ। ਜਦੇ ਅਸੀਂ ਬਣਾਉਣੀ ਹਾਂ ਰੋਟੀ ਫੇਰ ਅਸੀਂ ਸਾਰੇ ਇਕੱਠੇ ਹੋ ਕੇ ਖਾ ਲੈਂਦੇ ਹਾਂ। ਵੇਸੇ ਮੇਰੀ ਮੰਮੀ ਪਕਾਉਂਦੇ ਨੇ। ਤੇ ਫੇਰ ਸਾਨੂੰ ਕਹਿਣਗੇ, ਤੁਸੀਂ ਸਾਰੇ ਮੇਰੇ ਬੱਚੇ ਇਕੱਠੇ ਬਹਿ ਜਾਓ। ਤੇ ਮੈਂ ਤੁਹਾਨੂੰ ਖੁਵਾਂਦੀ ਹਾ। ਕਦੀ- ਕਦੀ ਮੰਮੀ ਦਾ ਮੂਡ ਹੋਵੇ, ਮੰਮੀ ਸਾਨੂੰ ਬਹਿ ਕੇ ਖੁਵਾ ਦਿੰਦੇ ਨੇ।
ਹਾਂਜੀ, ਵਧੀਆ ਫੇਰ ਤਾਂ। ਤੇ ਤੁਸੀਂ ਘੁੰਮਣ ਵਗੈਰਾ ਵੀ ਜਾਂਦੇ ਹੋ ਸਾਰੇ ਪਰਿਵਾਰ।
ਹਾਂਜੀ?
ਤੁਸੀਂ, ਕਦੇ ਘੁੰਮਣ ਵਗੈਰਾ ਵੀ ਜਾਂਦੇ ਹੋ ਸਾਰਾ।
ਹਾਂਜੀ- ਹਾਂਜੀ। ਹਾਂਜੀ- ਹਾਂਜੀ, ਹਾਂਜੀ ਬਸ, ਮੇਰੀ ਗੁੜੀਆ ਹੋਈ ਹੈ। ਮੇਰੇ ਅ ਜਠਾਣੀ ਦੇ। ਮੁੰਡਾ, ਹੋਇਆ। ਹੁਣੇ ਇੱਕ, ਡੇਢ ਮਹੀਨਾ ਹੋਇਆ ਤੇ, ਅਸੀਂ ਹੁਣ ਦਰਬਾਰ ਸਾਹਿਬ ਸੁਖਿਆ ਸੀਗਾ। ਦੀ ਪੂਰਾ, ਪਰਿਵਾਰ। ਫੈਮਿਲੀ ਹੋ ਜਾਏਗੀ ਪੂਰੀ, ਤੇ ਫੇਰ ਅਸੀਂ ਜਾਵਾਂਗ। ਦਰਬਾਰ ਸਾਹਿਬ, ਹੁਣ ਸਾਰੇ ਅਸੀਂ ਇਕ ਠੇ, ਹੀ ਜਾਵਾਂਗੇ, ਦਰਬਾਰ ਸਾਹਿਬ ਜਾਵਾਂਗੇ, ਉੱਥੇ ਤਿੰਨ- ਚਾਰ ਦਿਨ ਰਹਿ ਕੇ ਆਵਾਂਗੇ। ਰਸਤੇ ਚ ਜਿੰਨੇ ਵੀ ਗੁਰਦੁਆਰੇ ਆਉਂਦੇ ਨੇ ਫਤਿਹਗੜ੍ਹ ਸਾਹਿਬ ਆਉਂਦਾ ਹੈ ਨਾ। ਤੇ ਅਸੀਂ ਰਸਤੇ ਚ ਜਿੰਨੇ ਵੀ ਗੁਰਦੁਆਰੇ ਇਤਿਹਾਸਿਕ। ਗੁਰਦੁਆਰੇ ਸਾਰੇ ਮੱਥਾ ਟੇਕ ਕੇ ਬੱਚਿਆਂ ਨੂੰ ਟਿਕਾ ਕੇ ਲੈ ਕੇ ਆਵਾਂਗੇ।
ਹਾਂਜੀ ਤੁਹਾਡਾ ਇੰਨਾ ਵੱਡਾ ਪਰਿਵਾਰ ਹੈ। ਤੁਹਾਨੂੰ ਕਿਸੇ ਨੂੰ ਫੋਨ ਵੀ ਨੀ ਕਰਨਾ ਪੈਂਦਾ। ਸਾਰੇ ਇਕੱਠੇ ਹੋ ਜੋ ਕਿਉਂਕ ਤੁਸੀਂ ਤਾਂ ਪਹਿਲਾਂ ਹੀ ਇਕੱਠੇ ਰਹਿੰਦੇ ਹੋ।
ਹੋਰ
ਛੋਟਾ ਜਿਹਾ ਛੋਟਾ ਜਿਹਾ ਫੰਕਸ਼ਨ ਵੀ ਤੁਹਾਡੇ ਲਈ ਤਾਂ ਵੱਡਾ ਹੋ ਜਾਂਦਾ।
ਬਹੁਤ ਸਾਨੂੰ ਉਹ ਕਹਿੰਦੇ ਨਾ ਕਿ ਬਰਾਤੀ ਜਿਹਨੂੰ ਕਹਿੰਦੇ ਸਾਡੇ ਮੇਰੇ ਸੋਹਰਾ ਪਰਿਵਾਰ ਨਾਲ ਇਨਾ ਵੱਡਾ। ਭਰਾ ਨੇ ਦਾਦਾ ਜੀ ਦੇ ਹਨਾ ਤੇ ਕਹਿੰਦੇ ਨੇ ਬਰਾਤ ਤੇ ਬਾਹਰੋਂ ਕਿਸੇ ਬੰਦੇ ਨੂੰ ਬਣਾਉਣ ਦੀ ਲੋੜ ਹੀ ਨਹੀਂ ਪੈਂਦੀ। ਸਾਨੂੰ ਘਰ ਆਪਣੇ ਘਰ ਦੇ ਅੰਦਰ ਹੀ ਮਤਲਬ। ਕਿ ਬਰਾਤ ਪੂਰੀ ਤਿਆਰ ਹੋ ਜਾਂਦੀ ਏ
ਹਾਂਜੀ ਸਹੀ ਆ ਫਿਰ ਤਾਂ ਕਿੰਨਾ ਵਧੀਆ ਲੱਗਦਾ ਹੋਣਾ ਨਾ ਤਾਂ ਸਾਰਿਆਂ ਨੂੰ
ਹਾਂਜੀ ਹਾਂਜੀ ਮੇਰੀ ਮੰਮੀ ਵੀ ਕਹਿੰਦੇ ਨੇ ਕਹਿੰਦੇ ਤੂੰ ਫੋਨ ਨੀ ਕਰਦੀ ਹਾਂਜੀ
ਹੋਰ ਸਾਰਿਆਂ ਦੀ ਜਿਵੇਂ, ਤਬੀਅਤ ਵਗੈਰਾ ਸਾਰਿਆਂ ਦੀ।
ਹਾਂਜੀ, ਹਾਂਜੀ, ਹਾਂਜੀ, ਸਾਰੇ ਵਧੀਆ ਨੇ ਸਭ ਠੀਕ ਠਾਕ ਨੇ ਸਾਰੇ ਇਕਦਮ ਤੰਦਰੁਸਤ ਨੇ
ਹਾਂਜੀ,
ਸਾਰੇ ਧਿਆਨ ਜਿਵੇਂ ਆਪਣੀ ਸਿਹਤ ਦਾ ਹਾਂਜੀ ਇੱਕ ਦੂਸਰੇ ਦਾ ਧਿਆਨ ਬੜਾ ਰੱਖਦੇ ਨੇ
ਲੱਗਦਾ ਕੰਮ ਚ ਤੇ ਸਾਰੇ ਪਰਿਵਾਰ ਨਾਲ ਗੱਲਾਂ ਬਾਤਾਂ ਕਰਦੇ ਹੋਣੇ ਉਹ ਇਕੱਠੇ
ਪਤਾ ਹੀ ਨਹੀਂ ਚੱਲਦਾ ਮੇਰੀ ਮੰਮੀ ਦਾ ਫੋਨ ਆਉਂਦਾ ਨਾ ਤੇ ਮੈਂ ਮੰਮੀ ਨੂੰ ਕਹਾਂਗੀ ਨਾ ਕਿ ਹਾਂ ਚਲੋ ਠੀਕ। ਫਿਰ, ਕਰਾਂਗੀ ਮੰਮੀ ਕਹਿੰਦੇ। ਫੋਨ ਹੀ ਨੀ ਕਰਦੀ ਦਸ ਦਿਨ ਚ ਮੁਸ਼ਕਿਲ ਨਾਲ ਇੱਕ ਦੋ ਵਾਰੀ ਮੈਨੂੰ ਫੋਨ ਆਉਂਦਾ ਹੈ। ਜਾਂ ਮੈਂ ਕਰਦੀ ਹਾਂ ਬਸ
ਤੁਹਾਨੂੰ ਇੰਨਾ ਵੱਡਾ ਪਰਿਵਾਰ ਮਿਲਿਆ ਵਧੀਆ ਤੁਸੀਂ ਪਹਿਲਾਂ ਕੱਲੇ ਰਹੇ ਹੋ ਹੁਣ ਤੁਹਾਨੂੰ ਇੰਨਾ ਵੱਡਾ। ਦਾ ਪਰਿਵਾਰ ਮਿਲਿਆ।
ਹਾਂ ਬਸ ਉਹੀ ਪਹਿਲੇ ਤੇ ਮੈਂ ਫੋਨ ਚਲਾ ਚਲਾ ਕੇ ਬੋਰ ਹੋ ਜਾਂਦੀ ਸੀ ਹੁਣ ਤੇ ਫੋਨ ਨੂੰ ਦੂਰ ਹੀ ਰੱਖਦੀ ਹਾਂ ਮੈਂ ਆਪਣੇ ਕਿਵੇਂ ਫੋਨ ਨਾ ਹੀ ਛੇੜਾ ਹਾਂ ਬਸ। ਮੈਨੂੰ ਉਹੀ ਫੋਨ ਆਉਂਦੇ ਨੇ ਮੇਰੀ ਸਹੇਲੀਆਂ ਦੇ ਆਉਂਦੇ ਨੇ ਫਰੈਂਡਸ ਦੇ ਮੇਰੀ ਦੀਦੀ ਸ। ਉਹਨਾਂ ਦੇ ਸਾਰਿਆਂ ਦੇ ਫੋਨ ਆਉਂਦੇ ਤੂੰ ਫੋਨ ਨੀ ਕਰਦੀ ਮੈਂ ਕਿਹਾ ਮੇਰੇ ਕੋਲ ਟਾਈਮ ਨਹੀਂ ਹੁੰਦਾ। ਪਰਿਵਾਰ ਵਿੱਚੋਂ ਨਹੀਂ ਹਾਂ।
ਸਹੀ ਹੈ ਤੁਹਾਡਾ ਪਰਿਵਾਰ ਇੰਨਾ ਵੱਡਾ ਹੈ ਤੁਸੀਂ ਪਹਿਲਾਂ ਜਿਵੇਂ ਇਕੱਲੇ ਜਿਵੇਂ। ਤੁਸੀਂ ਰਹੇ ਹੋ ਤੇ ਹੁਣ ਤਾਂ ਅਸੀਂ ਇੰਨੇ ਜਿਵੇਂ ਮਤਲਬ ਵਧੀਆ ਰਹਿੰਦੇ ਹੋਣ
ਹਾਂਜੀ, ਹਾਂਜੀ ਵਧੀਆ ਵਧੀਆ ਹੋਰ ਤੁਹਾਡੇ ਪਰਿਵਾਰ ਚ ਕੌਣ ਕੌਣ ਹੈਗਾ।
ਮੇਰੇ ਪਰਿਵਾਰ ਚ ਮੇਰੇ ਮੰਮੀ ਡੈਡੀ ਨੇ ਭੈਣ ਭਰਾ ਨੇ ਤੇ ਇੱਕ ਮੈਂ ਹਾਂ। ਸਾਡ ਸਾਡਾ। ਛੋਟਾ ਜਿਹਾ ਪਰਿਵਾਰ ਹੈ ਮੇਰੀ ਵੀ ਤੁਹਾਡੇ ਤਰ੍ਹਾਂ ਹੀ ਸੋਚ ਹੈਗੀ ਹੈ। ਕਿ ਮਿਲ ਜਾਵੇ ਸੋਰੇ ਜਾਵਾਂ ਤਾਂ ਮੇਰਾ ਵੀ ਇੰਨਾ ਵੱਡਾ ਪਰਿਵਾਰ ਹੋਵੇ। ਨਹੀਂ ਜੀ
ਅੱਛਾ, ਅੱਛਾ ਅੱਛਾ।
ਹਾਂਜੀ, ਹਾਂਜੀ ਮੈਂ ਪਲੱਸ ਟੂ ਕੰਪਲੀਟ ਕੀਤੀ ਹੈ। ਹੁਣੇ ਤੇ ਅੱਗੇ ਮੈਂ ਬੀ ਏ ਕਰਨੀ ਆ।
ਅੱਛਾ।
ਹਾਂਜੀ
ਚਲੋ ਵਧੀਆ।
ਸਹੀ ਹੈ ਤੁਹਾਡੀ ਤੇ ਵਿਸ਼ ਪੂਰੀ ਹੋ ਗਈ ਤੁਹਾਨੂੰ ਇਨਾ ਵੱਡਾ ਪਰਿਵਾਰ ਮਿਲਿਆ ਵਧੀਆ ਗੱਲ ਏ।
ਹਾਂਜੀ -ਹਾਂਜੀ ਤੁਹਾਡੀ ਵੀ ਚਲਦੀ ਪੂਰੀ ਹੋਵੇ। ਹਜੇ ਤੇ ਹਾਂ ਕਦੋਂ ਕਰਾਉਣਾ ਵਿਆਹ ਫਿਰ?
ਹਲੇ ਤਾਂ ਨਹੀਂ ਪਹਿਲਾਂ ਕੋਈ ਜੋਬ ਲੱਗਾਂਗੇ।
ਹਮ
ਵੈਸੇ ਮੈਂ ਸਿਲਾਈ ਵਗੈਰਾ ਕਰਦੀ ਹਾਂ ਤਾਂ ਕਰਕੇ ਬਸ ਮੈਂ ਵੀ ਫੋਨ -ਫਾਨ ਦਾ ਕੰਮ ਹੀ ਚਲਾਉਂਦੀ ਹਾਂ।
ਅੱਛਾ- ਅੱਛਾ -ਅੱਛਾ ਚਲੋ ਵਧੀਆ!
ਕੰਮ ਕਰਕੇ ਫਿਰ ਮੈਂ ਸਿਲਾਈ ਕਰਦੀ ਹਾਂ।
ਹਮ ਹੂੰ ਵਧੀਆ ਨਾਲੇ, ਹਾਂ ਆ ਗਿਆ ਰਿਜਲਟ ਆ ਗਿਆ ਬਾਰਵੀਂ ਦਾ?
ਹਾਂਜੀ ਉਹ ਤਾਂ ਕਦੋਂ ਦਾ ਹੀ ਆ ਗਿਆ। ਹਾਂਜੀ ਮੇਰੇ ਚਾ ਪ੍ਰਸੈਂਟ ਬਣ ਗਏ
ਚਲੋ, ਵਧੀਆ, ਵਧੀਆ, ਵਧਾਈਆਂ ਹੁਣ ਬੜੇ, ਬਹੁਤ ਬਹੁਤ।
ਹਾਂਜੀ,
ਹਮ,
ਹੋਰ ਸੁਣਾਓ, ਕੀ ਕਰ ਰਹੇ ਹੋ।
ਬਸ, ਹੁਣ ਇਹਨੂੰ, ਆਪਣੀ ਕੁੜੀ ਨੂੰ ਨਵਾਇਆ ਤੇ ਹੁਣ ਸਵਾਉਣ ਲੱਗੀ ਹੋਈਆਂ ਇਹਨੂੰ ਸੌਦੀ ਪਈ ਏ।
ਕੰਮ ਤਾਂ ਤੁਸੀਂ ਜਲਦੀ ਨਿਮੇੜ ਲੈਂਦੇ ਹੋਣੇ ਹੋਣੇ ੳ।
ਹਾਂਜੀ- ਹਾਂਜੀ ਕੰਮ ਤੇ ਬਸ ਓਹੀ। ਅਗਰ ਇਹਦੇ ਨਾਲ ਰਾਤੀ ਲੇਟ ਅ ਸੋਨੀ ਆ ਤੇ ਫਿਰ ਸਵੇਰੇ ਲੇਟ ਹੀ ਉੱਠਦੀ ਆ। ਫਿਰ ਉਠਾਂਦੀ ਨੀ ਮੰਮੀ ਨੂੰ ਪਤਾ ਹੈ ਬੱਚੇ ਨਾਲ ਰਾਤੀ ਲੇਟ ਹੁੰਦੀ ਏ। ਤੇ ਫੇਰ ਸਵੇਰੇ ਮੰਮੀ ਮੰਮੀ ਕਰ ਲੈਂਦੇ ਨੇ ਥੋੜਾ ਬਹੁਤ ਜਿਹੜਾ ਹੁੰਦਾ ਕੰਮ।
ਇਹ ਤਾਂ ਹੈ ਹੀ।
ਹਾਂ ਕਿਉਂਕਿ ਬੱਚੇ ਨਾਲ ਬੜਾ ਮੁਸ਼ਕਿਲ ਹੋ ਜਾਂਦਾ ਏ ਨਾ ਰਾਤ ਵੀ ਫੇਰ ਸਵੇਰੇ ਵੀ ੳਠ ਆਪਣਾ ਫੇਰ ਸਾਰਾ ਤਾਂ ਕਰਕੇ ਫੇਿਰ ਮੰਮੀ ਥੋੜਾ ਬਹੁਤ ਕਰ ਲੈਂਦੇ ਨੇ ਸਵੇਰੇ। ਤੇ ਬਸ ਇੰਨੇ ਕੁ ੳਠ ਹੀ ਜਾਂਦੇ ਹ ਅੱਠ ਨੌ ਵਜੇ ਤੱਕ ਪਹਿਲਾਂ ਤਾਂ ਮੈਂ ਲੇਟ। ਟੁਟਦੀ ਹੁੰਦੀ ਸੀ ਜਦੋਂ ਮੇਰਾ ਨਵਾਂ -ਨਵਾਂ ਵਿਆਹ ਹੋਇਆ ਸੀ। ਉਦੋਂ ਤੇ ਅਸੀਂ ਲੇਟ ਹੀ ਉੱਠਦੇ ਸੀਗੇ।। ਦਸ ਵੱਜ ਜਾਂਦੇ ਸੀ ਦਸ ਗਿਆਰਾਂ ਵੀ ਵੱਜ ਜਾਂਦੇ ਸੀ ਪਰ ਲੇਕਿਨ ਕਦੀ ਮੰਮੀ ਨੇ ਪਾਪਾ ਉਹਨੇ ਸਾਨੂੰ ਕਦੇ ਕੁਛ ਨੀ ਕਿਹਾ।
ਹਾਂਜੀ ਚਲੋ ਠੀਕ ਹੈ ਜੀ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ -ਹਾਂਜੀ ਵਧੀਆ- ਵਧੀਆ ਓਕੇ ਜੀ ਸਤਿ ਸ਼੍ਰੀ ਅਕਾਲ! ਸਤਿ ਸ਼੍ਰੀ ਅਕਾਲ।